ਹੈਲੋ।
ਸਸ ਸ੍ਰੀ ਕਾਲ ਭਾਅਜੀ।
ਸਸ਼ ਸ਼੍ਰੀ ਕਾਲ ਵੀਰੇ।
ਹੋਰ ਘਰ ਪਰਿਵਾਰ ਵਧੀਆ ਜੀ ਥੋੜਾ।
ਹਾਂਜੀ ਵਧੀਆ ਤੁਸੀਂ ਦੱਸੋ।
ਬਸ ਵਧੀਆ ਜੀ ਵਧੀਆ। ਕੀ ਕਰ ਰੇ ਓ ਅੱਜ-ਕੱਲ?
ਬਸ ਬੈਠੇ ਈ ਤੁਸੀਂ ਦੱਸੋ ਜੀ।
ਬਸ ਜੀ ਬੈਠਾ ਰ ਮੌਸਮ ਦਾ ਮਜ਼ਾ ਲੈ ਰੇ ਆ ਥੋੜਾ ਠੰਡਕ ਹੋਈ ਆ ਅੱ
ਬਸ ਹੋਰ ਦੱਸੋ।
ਬੋਤ ਵਧੀਆ ਜੀ ਵੀ ਤੁਸੀਂ ਦੱਸੋ।
ਹਾਂਜੀ ਵਧੀਆ। ਬਸ ਤੁਸੀਂ ਕੀ ਕੈਣਾ ਚਾਓਗੇ ਫੇਰ।
ਮੈਂ ਕੀ ਮੈਂ ਤੇ ਕੁਛ ਨੀ ਕੈਣਾ ਚਵਾਂਗਾ ਕਿਦੇ ਬਾਰੇ? ਮੈਂ ਤਾਂ ਜੀ ਓਈ ਕੈਣਾ ਚਾਵਾਂਗਾ ਕੀ ਬੰਦੇ ਨੂੰ ਕਾਰ ਲੀ ਡਾਇਟ ਖਾਣੀ ਚਾਇਦੀ ਏ ਬਾਰ ਤੁਆਨੂੰ ਪਤੇ ਕਿੰਨੇ ਗੰਦੇ ਤੇਲ ਹੁੰਦੇ ਨ
ਹਾਂਜੀ ਓ ਤਾਂ ਹੈ ਜਿਵੇਂ ਕੀ ਬਈ ਬੋ ਜਲਦੀ ਐਵੇਂ ਦੇ ਦੇਂਦੇ ਆ ਓ ਬਰਗਰ। ਪੀਜ਼ਾ ਤਾਂ ਸਈ ਕੇ ਰੇ ਓ।
ਜਲਦੀ ਦੇ ਦੇ ਦਿੰਦੇ ਨੇ ਮਤਲਬ?
ਹਾਂਜੀ।
ਮਤਲਬ ਐ ਨ ਕੌ ਨਾ ਜੀ ਤੇਲ ਖਰਾਬ ਹੁੰਦਾ ਤਾਂ ਮਤਲਬ ਤੇਲ ਦਾ ਨੁਕਸਾਨ ਹੁੰਦੈ ਜਲਦੀ ਦਾ ਕੀ ਮਤਲਬ
ਯਾਰ ਕੋਲ ਏ ਬਈ ਐ ਨੈ ਬੋਤ ਨੁਕਸਾਨ ਹੁੰਦੈ ਤੁਸੀਂ ਬਈ ਮੇਨ ਦੱਸੋ ਨਾ।
ਤੇ ਮੈਂ ਜੀ ਪਤਾ ਕੀ ਏ ਜੀ ਗੱਲ ਤਾਨ ਦੱਸਣੀ ਪਏਗੀ ਜਾਦਾ ਟੋਪਿ
ਹਾਂਜੀ-ਹਾਂਜੀ ਹ
ਮੈਂ-ਮੈਂ-ਮੈਂ ਤਾਂ ਤਾਨੂੰ ਮੈਂ ਤਾਂ ਤਾਨੂੰ ਓਈ ਕੈਣਾ ਚਾਵਾਂਗੀ ਬੰਦੇ ਨੂੰ ਘਾਰ ਦੀ ਡਾਇਟ ਲੈਣੀ ਚਾਇਦੀ ਜਾਦਾ।
ਹਾਂਜੀ-ਹਾਂਜੀ।
ਤਾਨੂੰ ਪਤਾ ਕਿੰਨਾ ਗੰਦਾ ਤੇਲ ਹੁੰਦਾ ਨੁਕਸਾਨ ਹੁੰਦਾ ਬੋਤ ਜਾਦਾ।
ਹਾਂਜੀ ਨੁਕਸਾਨ ਹੁੰਦੈ ਬੋਤ।
ਹਾਂਜੀ।
ਨਈ ਖਾਣਾ ਚਾਇਦਾ ਮਤਲਬ ਬਾਰ ਦਾ।
ਪਤਾ ਕੀ ਏ ਜਦੋਂ ਤਿੰਨ-ਤਿੰਨ ਚਾਰ-ਚਾਰ ਦੀ ਦਿਨ ਦਾ ਤੇਲ ਯੂਜ ਕਰਦੇ ਰੈਂਦੇ ਨੇ ਗੰਦਾ।
ਹਾਂਜੀ ਓਹੀ ਕਰਦੇ ਨ ਬਈ ਓ ਜਿਵੇਂ ਕੀ ਵੈਜਿਸ ਹੋਗੇ ਓ ਵੀ ਸਈ ਨੀ ਪਾਂਦੇ।
ਨਾ ਜੀ ਨਾ ਬਿਲਕੁੱਲ ਪਤਾ ਕੀ ਜੇ ਇੰਨੇ ਪੁਰਾਣੇ-ਪੁਰਾਣੇ ਦੇ ਦੇਂਦੇ ਨੇ। ਉਨਾਂ ਨੇ ਇੱਕ ਵਾਰੀ ਬਣਾ ਕੇ ਰੱਖਣੇ ਨੇ ਬਸ ਮੋਮੋਸ ਪਾਵੇਂ ਹਫ ਤਾ ਚੱਲਣ ਪਾਵੇ ਦਸ ਦਿਨ ਚੱਲਣ ਉਨਾਂ ਨੂ ਕੋਈ ਨੂ ੳਨਾ ਬਸ ਓਈ ਗੱਲ ਐ ਨਾ।
ਹਾਂਜੀ।
ਪਤਾ ਕੀ ਐ ਜੀ ਉਨਾਂ ਨੂੰ ਤੇ ਆਪਣੀ ਕਮਾਈ ਦਾ ਸਾਧਨ ਰੱਖਿਆ ਦੈ ਉਨਾ ਨੂੰ ਏ ਥੋੜੀ ਏ ਇੱਕ ਦੂਸਰੇ ਨੂੰ ਕੈਵੇਂ ਅਸਰ ਹੋ ਰਿਆ ਸਰੀਰ ਦੇ ਕੈਵੇਂ ਨੀ।
ਹਾਂਜੀ, ਬਸ ਨੁਕਸਾਨ ਤੇ ਉਨੂੰ ਜੇੜਾ ਖਾ ਰੇਐ।
ਸਹੀ ਗੱਲ ਏ ਜੀ।
ਹਾਂਜੀ, ਉਈ ਲੰਧਰ ਜਾ ਕੇ। ਹਾਂਜੀ, ਏ ਬਿਲਕੁਲ ਖਾਣਾ ਈ ਨ ਚਾਈਦਾ।
ਹ ਹ।
ਓਇਲ ਫਿਰ ਸਿਨ ਹਾਂਜੀ ਓਇਲ ਤਾਂ ਸਿਨ ਖ਼ਰਾਬ ਕਰੇਗਾ ਫ ਫਾਸਟ ਫੂਡ ਏਚ। ਜਿਵੇਂ ਬਹੁਤ ਜਿਆਦਾ ਤੁਸੀਂ ਦੇਖੋ ਜ਼ਿਆਦਾਤਰ ਉਹੀ ਠੇਲੇ ਲੱਗੇ ਹੋਏ।
ਹਾਂਜੀ-ਹਾਂਜੀ।
ਹਾਂਜੀ। ਏਨਾਂ ਏਚ ਮਤਲਬ ਵਧੀਆ ਜੀ ਤੁਸੀਂ ਦੱਸੋ। ਬਾਈ ਓਏਲ ਏਚ ਮਨ ਲੋ। ਕੈਲਰੀ ਵੇਲ ਕੈਲਰੀ ਹੋਂਦੀ ਏ ਬਾਦ ਚੋ ਨੁਕਸਾਨ ਆਲੀ ਹੁੰਦੀ ਏ ਕੋਛ ਇ ਨਾ ਚ ਵਿਟਾਮਿਨਸ ਵਗੈਰਾ। ਜੋ ਮੇਨ ਫਾਇਦੇ ਵਾਲੀ ਚੀਜ਼ ਏ ਉਹ ਕੁਛ ਵੀ ਨੀ ਹੋਏਗੀ।
ਨਈ ਜੀ ਬਿਲਕੁਲ ਸਹੀ ਗੱਲ
ਹਾਂਜੀ।
ਬੰਦੇ ਨੂੰ ਨਾ ਬਸ ਘਰ ਦੀ ਡਾਇਟ ਖਾਵੇ ਜਾਦਾਤਰ ਜਿੰਨਾ ਹੋ ਸਕਦਾ ਘਰ ਬਣਾਵੇ ਓਈ ਖਾਵੇ।
ਹਾਂਜੀ। ਬਈ ਘਰ ਈ ਖਾਓ ਜਿਵੇਂ ਹਾਂਜੀ। ਜਿਵੇਂ ਸਾਲਿਡ ਐ ਭੁੰਨੇ ਛੋਲੇ।
ਹਾਂਜੀ ਹਾਂਜੀ ਬਿਲਕੁਲ।
ਹਾਂਜੀ।
ਹੋਰ ਦੱਸੋ ਜੀ ਤੁਸੀ। ਹੋਰ ਕੀ ਕਹਿਣਾ ਚਾਹੋਗੇ?
ਵਧੀਆ ਜੀ। ਵਧੀਆ ਜੀ। ਹਾਂਜੀ ਜਿਵੇਂ ਕੋਈ ਪੀਜ਼ਾ ਦੇ ਦੇਂਦਾ। ਪੀਜ਼ਾ ਖਾਲੀ ਕੁਛ ਨੀ ਹੁੰਦਾ ਚਟਨੀ ਲਾਂਦੇ ਨੇ ਖਾਲੀ। ਸਹੀ ਕਹਿ ਰਹੇ
ਬਿਲਕੁਲ ਜੀ ਓ ਛਾਤੀ ਤੇ ਜੰਮ ਜਾਂਦਾ ਨਾ। ਔ ਮੈਦਾ ਹੁੰਦਾ ਜੇੜਾ।
ਹਾਂਜੀ ਹਾਂਜੀ। ਖਾਲੀ ਮੈਦਾ ਉਤੋਂ ਚਟਨੀ ਬਸ।
ਸਰੀਰ ਨੂੰ ਨੁਕਸਾਨ ਤਾਂ ਹੈ ਈ ਆ ਬੋਤ ਜਾਦਾ।
ਹਾਂਜੀ ਹਾਂਜੀ। ਨਾ ਮਾਤਰ ਕ ਉਂਦੇ ਚੀਜ਼ ਹੋਏਗਾ। ਹਾਂਜੀ।
ਹਾਂਜੀ।
ਫਾਸਟ ਫੂਡ ਇਚ ਮਲਬ ਕੋਈ ਵੀ ਗਿਨੇ ਚੁਨੇ ਮੰਨ ਲਓ ਕੋਈ ਫਾਇਦੇ ਵਾਲਾ ਵੀ ਨੀ ਹੋਏਗੀ ਚੀਜ਼।
ਹਾਂ ਓ ਤੇ ਹੈਈ ਏਜੀ।
ਹਾਂਜੀ। ਜਿਵੇਂ ਤੁਸੀ ਸੂਪ ਨੂੰ ਕਹਿ ਸਕਦੇ ਓ ਕਿ ਫਾਇਦੇ ਵਾਲੀ ਏ ਕਿ ਨੁਕਸਾਨ ਆਲੀ ਏ।
ਜੀ ਬ ਅਗਰ ਤੁਸੀ ਸੂਪ ਅਗਰ ਘਰਦਾ ਹੈਗਾ ਤੇ ਵਧੀਆ ਬਣਿਆ ਹੋਇਆ। ਫੇਰ ਤੇ ਵਧੀਐ। ਅਗਰ ਤੁਸੀ ਬਾਰ ਦਾ ਤੁਸੀ ਪੀਓਗੇ ਨਾ ਟਮੈਟੋ ਪਤਾ ਨੀ ਕੀ ਗੰਦੇ ਮੁੰਦੇ ਟਮਾਟਰ ਪਾ ਕੇ ਸੂਪ ਬਣਾਦੇਂ ਨੇ। ਔਦਾ ਤੇ ਕੋਈ ਨੁਕਸਾਨ ਈ ਹੈਗਾ ਜੀ ਫੇ ਤਾਂ।
ਹਾਂਜੀ।
ਹਾਂਜੀ।
ਓਤਾ ਹੈ।
ਤੁਸੀ ਕੀ ਖਾਂਦੇ ਓ ਬਾਰ ਦਾ ਯਾ ਨਈ?
ਨਈ, ਅਸੀ ਕਦੀ ਕਦੀ ਖਾਂਦੇ ਆਂ। ਬਈ ਇੰਨਾ ਨਈ ਖਾਂਦੇ ਜਿਵੇਂ ਸੰਡੇ ਆ ਗਿਆ ਸੰਡੇ ਚ ਕਦੀ ਮਨ ਕਰ ਜਾਂਦਾ ਐ। ਸੰਡੇ ਚ ਤਾਂ ਮਤਲਬ ਹਰ ਕਿਸੀ ਦਾ ਮਨ ਕਰ ਜਾਂਦਾ ਐ ਫੇਰ ਜਾਂਨੇ ਆਂ।
ਚਲੋ ਕਦੀ -ਕਦਾਰ ਖਾਣਾ ਸਹੀ ਹੈਗਾ, ਰੋਜ਼-ਰੋਜ਼ ਖਾਏਗਾ ਬੰਦਾ, ਫੇਰ ਨੁਕਸਾਨ ਏ
ਹਾਂਜੀ, ਫੇਰ ਤਾਂ ਨੁਕਸਾਨ ਏ, ਔਯਲ ਏ, ਓਏਲ ਏ
ਬਿਲਕੁਲ ਜੀ।
ਹਾਂਜੀ। ਉਨੇ ਖ਼ਰਾਬ ਈ ਕਰਨਾ ਅੰਦਰ ਲੀਵਰ ਨੂੰ, ਪਚਾਣ ਓਨੇ ਪਚਣਾ ਈ ਨਈ ਹਾਂਜੀ
ਅੱਜ -ਕੱਲ੍ਹ ਬੱਚੇ ਨੂੰ ਤੁਸੀ ਵੇਖੋ, ਕੈਵੇਂ ਖਾਂਦੇ ਨ, ਬੋਤ ਜਿ ਜਿਆਦਾ ਖਾਣ ਲੱਗ ਗਏ ਫਾਸਟ -ਫੁ
ਚੇ ਤਾਂ ਬਾਰ ਦਾ ਛੋੜੋ ਓਹ, ਸ ਪਹਿਲੇ ਤਾਂ ਮੈਗੀ ਮੰਗਣੀ ਏ
ਹੂੰ, ਮੈਗੀ ਬੋਤ ਗੰਦੀ ਚੀਜ਼, ਹੈਗੀ ਏ ਜੀ
ਹਾਂਜੀ, ਓ ਮੈਗੀ ਫੇਮਸ ਚ ਆਏਗੀ
ਹਾਂਜੀ। ਐ ਤਾ ਚਾਹੀਦਾ ਸਰਕਾਰ ਨੂੰ, ਵਈ ਐ ਬੰਦ ਕਰੇ ਬੋਹਤ ਜਿਆਦਾ ਨੁਕਸਾਨ ਹੈਗਾ ਏਸ
ਹਾਂਜੀ। ਹਾਂਜੀ, ਹੁਣ ਕੀ ਕਰ ਸਕਣੇ ਆ
ਐ ਕੁਛ ਨੀ ਕਰ ਸਕਦੇ, ਤੁਸੀ ਬੰਦ ਕਰ ਸਕਦੇ ਓ ਬਸ ਖਾਣਾ, ਬਸ ਐ ਈ ਹੈਗਾ ਜੀ ਅਪਣੇ ਸਰੀਰ ਦਾ ਤਾਨੂੰ, ਆਪ ਈ ਧਿਆਨ ਰੱਖਣਾ, ਪੇਏਗਾ
ਐਹੀ ਗੰਦ ਖਾਣ ਨਾਲ, ਬਈ ਸਾਡੇ ਅੰਦਰ ਜੋ ਐ ਨਾ ਸੂਜਨ ਆ ਜਾਂਦੀ ਆ ਇਨਫੈਕ
ਓਕੇ, ਬਿਲਕੁਲ ਇਨਫੈਕਸ਼ਨ ਤੇ ਹੁੰਦਾ ਈ ਹੈਗਾ ਆਈ ਬੰਦੇ, ਨੂੰ ਜੂਸ -ਜਾਸ ਪੀਏ ਫਰੂਟ ਖਾਵੇ, ਘਰ ਦੀ ਡਾਇਟ ਖਾਵੇ ਉਹ ਚ ਹੀ, ਫ਼ਾਇਦਾ ਹੈਗਾ
ਹਾਂਜੀ ਉਹਦੇ ਚ ਫਾਇਦਾ ਆ ਡਾਇਟ ਵਿੱਚ ਕੋਈ ਜੂਸ ਪੀਵੇ, ਵੈਜਿਜ ਖਾਵੇ
ਹੁਣ, ਬਿਲਕੁਲ ਜੀ, ਬਿਲਕੁਲ
ਹਾਂਜੀ।
ਹੋਰ ਦੱਸੋ ਤੁਸੀਂ?
ਹਾਂਜੀ, ਵਧੀਆ ਜੀ
ਹਮ
ਬਸ, ਤੁਸੀਂ ਕੀ ਕਹਿਣਾ, ਚਾਹੋਗੇ ਫੇਰ?
ਮੈਂ ਤੇ ਤਾ ਨਾ ਹੀ ਕਹਿਣਾ ਚਾਹਾਂ ਕਿ, ਬੰਦਾ ਜਿੰਨਾ ਹੋ ਸਕਦਾ, ਓਨਾ ਘੱਟ ਫਾਸਟ ਫੂਡ ਖਾਵੇ। ਘਰ ਦੀ ਡਾਇਟ ਲਵੇ ਵਧੀਆ, ਘਰ ਦੀ ਰੋਟਾ ਪਾ ਰੋਟੀ -ਪਾਣੀ ਖਾਵੇ ਘਰ ਦਾ ਜਿਵੇਂ ਬੰਦੇ ਨੂੰ, ਬਾਹਰ ਤੋਂ ਵੀ ਜ਼ਿਆਦਾ ਨਈ ਖਾਣਾ ਚਾਹੀਦਾ ਜਿਵੇਂ ਸ਼ਾਹੀ -ਸ਼ਾਹੀ ਪਨੀਰ ਹੋ ਗਿਆ ਉਹ ਪਤਾ ਨੀ ਕਿੰਨਾ ਪੁਰਾਣਾ -ਪੁਰਾਣਾ ਹੁੰਦਾ ਦਾਲ ਮੱਖਣੀ, ਉਹ ਸਭ ਪਿੱਲੇ ਦੀ ਪਈ ਹੁੰਦੀ ਹੈ, ਉਹੀ ਸਾਨੂੰ ਤਲ ਕੇ ਦੇ ਦਿੰਦੇ ਨੇ
ਹਾਂਜੀ। ਓਹੀ ਬਟਰੇ ਚ ਤਲ ਕੇ, ਦੇ ਦਿੰਦੇ ਆ ਹਾਂਜੀ ਕਾਫੀ ਨੁਕਸਾਨ
ਨੁਕਸਾਨ ਤਾਂ ਬਹੁਤ ਹੈਗਾ ਜੀ, ਬੰਦੇ ਨੂੰ ਜ਼ਿਆਦਾਤਰ ਘਰ ਦੀ ਡਾਇਟ ਲਵੇ, ਸਭ ਤੋਂ ਵਧੀਆ ਆਪਣੀਆਂ ਅੱਖਾਂ ਸਾਹਮਣੇ ਦੇਖਿਆ, ਕੀ ਬਣਿਆ ਕੀ ਨਹੀਂ, ਬਾਹਰ ਪਤਾ ਤੁਹਾਨੂੰ ਕੀ ਪਤਾ ਹੈ, ਕਿ- ਕੀ ਬਣਿਆ ਕੀ ਨੇ, ਕਿਵੇਂ ਬਣਾਇਆ ਉਹਨਾਂ ਨੇ, ਗੰਦੇ ਹੱਥ ਨਾਲ ਕਿਵੇ ਹੋਇਆ
ਤੁਸੀਂ, ਰੋਲ ਵੀ ਕਿੰਨੇ ਦਿਨ ਦਾ ਹੋਏਗਾ, ਉਹੀ ਰੋਲ ਦਿੰਦੇ ਆ
ਉਹ ਤੇ ਹੈ ਹੀ ਹੈ ਜੀ ਅਗਰ ਤੁਸੀਂ ਅਗਰ ਤੁਸੀਂ ਬਾਹਰੋਂ ਖਾਣਾ ਵੀ ਹੈ ਨਾ, ਵਧੀਆ ਰੈਸਟੋਰੈਂਟ ਚ ਜਾਓ ਜਿੱਥੇ, ਵਧੀਆ ਕੁਆਲਿਟੀ ਹੋਵੇ ਵਧੀਆ ਚੀਜ਼ ਹੈਵੇ ਉੱਥੇ ਜਾ ਕੇ ਬੰਦੇ ਨੂੰ ਫਾਇਦਾ ਹੈਗਾ। ਆ ਦਾ। ਅਗਰ ਤੁਸੀਂ ਐਵੇਂ- ਐਵੇਂ ਤੁਸੀਂ ਦਸ- ਵੀਹ -ਵੀਹ ਵਲੇ ਬਰਗਰ ਖਾਓਗੇ ਉਹਦਾ ਦਾ ਨੁਕਸਾਨ ਹੀ ਹੈਗਾ ਨਾ।
ਨੁਕਸਾਨ ਹੀ ਹੈ, ਹਾਂਜੀ।
ਅੱਜ ਕੱਲ੍ਹ ਚੌਮੀਨ ਚ' ਕੀੜੇ ਨਿਕਲ ਆਉਂਦੇ ਨੇ ਬੰਦ ਗੋਭੀ ਚ'।
ਹਾਂਜੀ ਬੰਦ ਗੋਭੀ, ਉਹ ਮੋਮੋਸਾਂ ਤੇ ਬਾਕੀ ਚੋਮੀਿਨ
ਉਹੀ ਤੇ।
ਹਾਂਜੀ।
ਬਹੁਤ ਜ਼ਿਆਦਾ ਨੁਕਸਾਨ ਹੈਆ ਇਸ ਚੀਜ਼ ਦਾ।
ਬਹੁਤ- ਬਹੁਤ ਚੀਜ਼ਾਂ ਵਿਕਦੀਆਂ ਨੇ। ਵਸੀ ਕਹਿ ਨੀ ਸਕਦੇ ਬਈ ਬਾਰ ਦੀ। ਹਾਂਜੀ। ਬਹੁਤ ਚੀਜ਼ ਚ' ਫਾਇਦਾ।
ਗੱਲ ਤੇ ਉਹੀ ਹੈਗੀ ਹੈ ਨਾ ਜੀ ਅੱਜ ਕੱਲ੍ਹ ਧਿਆਨ ਨੀ ਦਿੰਦੇ ਨਾ ਜ਼ਿਆਦਾਤਰ ਲੋਕ, ਡਾਇਟ ਦੇ ਆਪਣੀ ਸਰੀਰ ਦੇ। ਜਿਹਨੂੰ ਧਿਆਨ, ਜਿਹੜਾ ਧਿਆਨ ਦਿੰਦਾ ਹੈਗਾ ਉਹ ਇਸ ਚੀਜ਼ ਨੂੰ ਨਹੀਂ ਖਾਏਗਾ। ਜਿਹਨੂੰ ਪਤਾ ਕਿ ਮੇਰਾ ਸਰੀਰ ਬਾਈ ਬਿਲਕੁਲ ਸਹੀ ਰਹਿਣਾ ਚਾਹੀਦਾ ਹੈ, ਡਟ ਸਿਸਟਮ ਸਹੀ ਰਹਿਣਾ ਚਾਹੀਦਾ, ਉਹ ਨਹੀਂ ਖਾਏਗਾ ਇਸ ਚੀਜ਼ ਨੂੰ ਘਰ ਦੀ ਡਾਇਟ ਖਾਏਗਾ ਜ਼ਿਆਦਾ ਤੋਂ ਜ਼ਿਆਦਾ।
ਉਹ ਤਾਂ ਉਹ ਘਰ ਦੀ ਖਾਏਗਾ ਫੇਰ ਬਾਹਰ ਦੀ ਵੇਖੇਗਾ ਹੀ।
ਉਹੀ ਤੇ, ਬਾਹਰ ਦੀ ਉਹਨੂੰ ਪਤਾ ਲੱਗ ਜਾਏਗਾ ਨਾ ਜੀ ਨੁਕਸਾਨ ਹੈਗਾ ਗੰਦੇ ਤੇਲ ਹੈਗੇ ਨੇ। ਪਤਾ ਨੀ ਕਿਵੇਂ ਬਣਾਉਂਦੇ ਨੇ, ਕੀ ਬਣਾਉਂਦੇ ਨੇ?
ਕਈ ਬ ਜਿਵੇਂ ਬਹੁਤ ਵਧੀਆ ਐਡ ਹਾਂ। ਬਹੁਤ ਵਧੀਆ ਐਡ ਦੇ ਦਿੰਦੇ ਨੇ ਕੇ ਏਫ ਸੀ ਦੀਆਂ ਚੀਜਾਂ, ਕੇ ਏਫ ਸੀ। ਮੋਮੋ ਦਾ ਆ ਉਹ ਜਿਵੇਂ ਕਹਿ ਰਹੇ ਹੋ।
ਬਸ ਐਵੇਂ ਉਹ ਪ੍ਰਮੋਸ਼ਨ ਕਰਾਉਣੀ ਹੁੰਦੀ ਹੈ ਜੀ ਹਰ ਬੰਦਾ ਕਹਿੰਦਾ ਕਿ ਮੈਂ ਆਪਣੀ ਕੰਮ ਦੀ ਪ੍ਰਮੋਸ਼ਨ ਕਰਾਵਾਂ।
ਹਾਂਜੀ। ਉਹੀ ਆ।
ਹਾਂਜੀ। ਅ ਜਿਵੇਂ ਤੁਸੀਂ ਅਗਰ ਕੁਛ ਵੀ ਖਾਣਾ ਨਾ ਅਗਰ ਤੁਸੀਂ ਬੰਦਾ ਆਪਣਾ ਘਰ ਐਕਸਪੈਰੀਮੈਂਟ ਕਰ ਲਿਆ ਅੱਜ ਕੱਲ। ਯੂਟਿਊਬ ਚ' ਹਰ ਚੀਜ਼ ਆ ਜਾਂਦੀ ਏ।
ਆਹੋ! ਯੂਟਿਊਬ ਵਿੱਚ ਹੀ ਹੈਲਦੀ ਚੀਜ਼ ਆ ਜਾਂਦੀ। ਕਾਫੀ ਦੀ ਚੀਜ਼ ਬਣਾਉਣ ਵਾਲੀ ਆ, ਜਿਵੇਂ ਕੋਈ ਮੈਦੇ ਦੀ ਚੌਮੀ ਖਾਂਦਾ। ਹਾਂਜੀ। ਮਲ ਕੋਈ ਮੈਦੇ ਦੀ ਚੋਮੀਨਾ ਖਾਂਦਾ, ਉਹ ਆਟੇ ਦੀ ਬਣਾ ਕੇ ਖਾ ਸਕਦਾ ਹੈ।
ਉਹੀ ਤਾਂ ਹੁਣ ਤੁਸੀਂ ਵੇਖੋ ਨਾ ਬੰਦਾ ਅਗਰ ਘਰ ਬਣਾਏਗਾ ਨਾ ਤੇ ਉਹਦੀ ਅੱਖਾਂ ਸਾਹਮਣੇ ਬਣੇਗਾ। ਤੁਸੀਂ ਅਗਰ ਬਾਹਰੋਂ ਖਾ ਰਹੇ ਚੋਮੈਨੂੰ ਕੀ ਪਤਾ ਉਹਦਾ ਪੁਰਾਣਾ ਕਿੰਨਾ ਕੀ ਪਿਆ ਬੰਦ ਗੋਭੀ। ਪਿਆਜ, ਟਮਾਟਰ ਪਤਾ ਨੀ ਕਦੋਂ ਦੇ ਪਏ। ਸਾਨੂੰ ਥੋੜ੍ਹੀ ਪਤਾ ਹੈਗਾ।
ਹਾਂਜੀ, ਉਹ ਤਾਂ ਹੈ।
ਹਾਂਜੀ। ਉਹੀ ਗੱਲ ਹੈਗੀ ਆ ਮਾਸੀ, ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਠੀਕ।